ਹਾਂਜੀ ਸਤਿ ਸ੍ਰੀ ਅਕਾਲ ਮੈਮ,
ਸਤਿ ਸ਼੍ਰੀ ਅਕਾਲ ਮੈਮ ਹੋਰ ਕੀ ਹਾਲ ਚਾਲ ਐ ਤੁਹਾਡਾ?
ਵਧੀਆ ਮੈਮ, ਤੁਸੀਂ ਦੱਸੋ? ਕੁਝ ਨੀ ਜੀ ਵਿਹਲੀ ਸੀ। ਤੁਸੀਂ ਦੱਸੋ ਕੀ ਕਰ ਰਹੇ ਸੀ? ਹੈਲੋ ਹਾਂਜੀ ਤੁਸੀਂ ਕੀ ਕਰ ਰਹੇ ਸੀ ਮੈਮ
ਮੈਂ ਆਲੂ ਮਟਰ ਦੀ ਸਬਜ਼ੀ ਬਣਾ ਰਹੀ ਆ ਮੈਮ
ਅੱਛਾ ਵਧੀਆ ਚਲੋ ਬਣਾਓ
ਹਾਂਜੀ ਮੈਮ ਆਪਣੇ ਘਰ ਕੀ ਬਣਿਆ ਮੈਮ
ਮੈਂ ਦੇਖਿਆ ਨੀ ਹਜੇ ਕੀ ਬਣਿਆ
ਕੱਦੂ ਹੀ ਬਣਿਆ ਹੋਏਗਾ ਮੈਮ ਕੱਦੂ ਫੇਮਸ
ਹਾਂਜੀ ਹਾਂਜੀ ਹਾਂਜੀ ਆਲਮੋਸਟ ਕੱਦੂ ਦੀ ਸਬਜ਼ ਤੋਰੀਆਂ ਦੀ ਸਬਜ਼ੀ ਚੌਲੀ ਫਲੀਆਂ ਡੇਲੀ ਇਹੀ ਚੱਲਦਾ ਪਿਆ
ਹਾਂ ਬਸ ਇਹੀ ਹੋ ਗਿਆ ਕੱਦੂ ਲਾ ਲੋ ਸਬਜ਼ੀ ਤੋਰੀਆਂ ਜਾਂ ਫਿਰ ਭਿੰਡੀ ਲਾ ਲੋ ਚੌਲੇ ਫਲੀਆਂ ਲਾ ਲੋੋ ਗਮਾਰੇ ਦੀਆਂ ਫਲੀਆਂ ਬਸ ਮੈਮ ਇਹੀ ਸਬਜ਼ੀ ਚੱਲਣਦੀ ਆ ਹੁਣ ਗਰਮੀਆਂ ਕਰਕੇ
ਹਾਂਜੀ ਹਾਂਜੀ
ਕਿਉਂਕਿ ਜੇ ਆਪਾਂ ਗੱਲ ਕਰੀਏ ਨਾ ਗਰਮੀਆਂ ਕਰਕੇ ਸਹੀ ਵੀ ਹੈ ਕੱਦੂ ਅਤੇ ਤੋਰੀਆਂ ਦੀ ਸਬਜ਼ੀ ਨਾ ਮਤਲਬ ਬੈਸਟ ਹੈ ਆਪਾਂ ਨੂੰ ਸਿਹਤ ਵੀ ਠੀਕ ਰੱਖਦੀ ਹੈ
ਹਾਂਜੀ ਮੈਮ ਸਹੀ ਕਹਿ ਰਹੇ ਹੋ ਤੁਸੀਂ ਹਮੇਸ਼ਾ ਵੈਸੇ ਵੀ ਆਪਾਂ ਨੂੰ ਹਰੀਆਂ ਸਬਜ਼ੀਆਂ ਹੀ ਖਾਣੀ ਚਾਹੀਦੀ
ਹਾਂਜੀ ਹਾਂਜੀ ਕਿਉਂਕਿ ਇੱਕ ਤਾਂ ਇਹ ਦੇਖੋ ਆਪਾਂ ਘਰ ਉਗਾਉਂਦੇ ਹਾਂ ਕੋਈ ਸਪਰੇ ਵਗੈਰਾ ਨਹੀਂ ਕਰਦੇ ਹੈਗੇ ਹਨਾ ਪ੍ਰੋਪਰ ਆਪਾਂ ਔਰਗੈਨਿਕ ਤਰੀਕੇ ਨਾਲ ਬਨਾਣੇ ਹਾਂ ਸਬਜ਼ੀਆਂ ਇਹ ਆਪਣੀ
ਹਾਂਜੀ ਮੈਮ
ਬਾਕੀ ਇਹ ਸਵਾਦ ਵੀ ਬਣਦੀਆਂ ਨੇਗੀਆਂ ਤੇ ਛੇਤੀ ਬਣ ਵੀ ਜਾਂਦੀਆਂ ਨੇ ਕਿਉਂ ਕੱਚੀਆਂ ਆਪਾਂ ਤੋੜ ਲੈਂਦੇ ਹਾਂ
ਹਾਂਜੀ ਬਟ ਜੇਕਰ ਆਪਾਂ ਬਾਹਰੋਂ ਲੈਂਦੇ ਹਾਂ ਤਾਂ ਉਹ ਬੇਹੀਆਂ ਹੋਈਆਂ ਹੁੰਦੀਆਂ ਨੇ ਫੇਿਰ ਉਹ ਬਣਦੀਆਂ ਵੀ ਨਹੀਂੀ ਹੈਗੀ ਸਹੀ ਤਰ੍ਹਾਂ
ਹਾਂਜੀ ਮੈਮ ਉਹ ਵੇਹੀ ਹੋਣ ਕਰਕੇ ਨਾ ਉਹ ਪਤਾ ਨਹੀਂ ਕਿੰਨੇ ਕੁ ਗੁਣਾ ਨੇ ਉਹਨਾਂ ਨੇ ਰੇਹੜੀ ' ਰੱਖੀ ਹੁੰਦੀ ਹੈ ਉਸੇਨ ਨੂੰ ਪਾਣੀ ਛਿੜਕੀ ਜਾਂਦੇ ਨੇ ਛਿੜਕੀ ਜਾਂਦੇ ਨੇ ਜਦੋਂ ਆਪਾਂ ਉਹਨਾਂ ਨੂੰ ਘਰ ਲਿਆ ਕੇ ਰੱਖ ਦਿੰਦੇ ਹਾਂ ਇੱਕ ਦਿਨ ਲਈ ਜਾਂ ਤਾਂ ਉਹ ਬਲ ਜਾਂਦੀਆਂ ਨੇ ਜੇ ਆਪਾਂ ਉਹਨਾਂ ਨੂੰ ਬਣਾ ਲੈਂਦੇ ਹਾਂ ਤਾਂ ਉਹ ਰਿੱਝਦੀਆਂ ਨਹੀਂ ਹੈਗੀਆਂ ਤੇ ਉਹਨਾਂ ਨੂੰ ਸਬਜ਼ੀ ਨੂੰ ਬਣਾਉਣ ਲੱਗਿਆ ਨਾ ਦੋ ਦੋ ਘੰਟੇ ਆਰਾਮ ਨਾਲ ਲੱਗ ਜਾਂਦੇ ਨੇ
ਹਾਂਜੀ
ਫਰਕ ਹ ਮੈਮ ਆਪਣੇ ਘਰ ਦੀ ਸਬਜ਼ੀ ਦਾ ਤੇ ਬਾਹਰ ਦੀ ਸਬਜ਼ੀ ਦਾ ਬਾਹਰ ਦੀ ਸਬਜ਼ੀ ਨਾਲੇ ਉਹ ਸਪਰੇਅ ਵੀ ਪਾਉਂਦੇ ਨੇ ਮੈਮ ਪਤਾ ਨੀ ਕਿੰਨਾ ਕੁ ਪਾਉਂਦੇ ਹੋਣਗੇ ਸਪਰੇਹਾਂ ਕਰਦੇ ਹੋਣਗੇ ਹਨਾ ਕਿਉਂਕਿ ਉਹਨਾਂ ਨੇ ਤਾਂ ਦੇਖੋ ਬਿਜਨਸ ਚਲਾਇਆ ਹੁੰਦਾ ਉਹਨਾਂ ਨੂੰ ਪੈਸੇ ਕਮਾਉਣ ਵਾਸਤੇ ਉਹ ਕਿੰਨੇ ਆ ਟੀਕੇ ਇੰਜੈਕਸ਼ਨ ਵਗੈਰਾ ਵੀ ਲਾਉਂਦੇ ਆ ਲੋਕੀ ਫਰੂਟਸ ਚ ਵੀ ਲਾਉਂਦੇ ਹੈ ਤੇ ਸਬਜ਼ੀਆਂ ਚ ਵੀ ਲਾਉਂਦੇ ਹੈ ਉਹ ਪ੍ਰੋਪਰ ਔਰਗੈਨਿਕ ਤਰੀਕੇ ਨਾਲ ਨਹੀਂ ਨਾ ਉਗਾਉਂਦੇ ਹੈਗੇ ਉਹਨਾਂ ਨੂੰ ਸਿਰਫ਼ ਆਪਣੇ ਪੈਸਿਆਂ ਤੱਕ ਮਤਲਬ ਹੁੰਦਾ ਕਿ ਹਾਂ ਸਾਡਾ ਬਿਜ਼ਨਸ ਅਸੀਂ ਆਪਣਾ ਬਿਜਨਸ ਬਣਾਣਾ ਹੈ ਸਾਡਾ ਬਿਜਨਸ ਖ਼ਰਾਬ ਨਹੀਂ ਹੋਣਾ ਚਾਹੀਦਾ
ਹਾਂਜੀ ਤੁਸੀਂ ਲਗਾਈਆਂ ਹੋਈਆਂ ਨੇ ਘਰ ਸਬਜ਼ੀਆਂ
ਹਾਂਜੀ-ਹਾਂਜੀ ਮੈਮ ਆਪਾਂ ਨੇ ਕੱਦੂ ਤੋਰੀਆਂ ਅਤੇ ਚੌਲੇ ਫਲੀਆਂ ਲਗਾਈਆਂ ਹੋਈਆਂ ਨੇਗੀਆਂ
ਠੀਕ ਹੈ ਜੀ ਹੋਰ
ਹਾਂਜੀ ਨਹੀਂ ਹੋਰ ਕੁਛ ਕੁਛ ਨਹੀਂੀ ਲਗਾਇਆ ਹੈਗਾ ਬਸ ਇਹ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਲਗਾਈਆਂ ਹੋਈਆਂ ਨੇਲੀਆਂ ਕਿਉਂਕਿ ਇਹੀ ਸਭ ਤੋਂ ਬੈਸਟ ਨੇਲੀਆਂ ਤਿੰਨੋ ਹੀ ਚੀਜ਼ਾਂ ਕਿਉਂਕਿ ਜੇ ਆਪਾਂ ਕਰੇਲੇ ਜਾਂ ਭਿੰਡੇ ਖਾਂਦੇ ਹਾਂ ਨਾ ਉਹ ਓਇਲੀ ਹੋ ਜਾਂਦੀ ਹੈ ਕਿਉਂਕਿ ਹੁਣ ਗਰਮੀ ਜ਼ਿਆਦਾ ਪੈਣ ਲੱਗ
ਹਾਂਜੀ
ਜੇ ਤੇ ਠੰਢਾ ਮੌਸਮ ਬਣਿਆ ਹੋਵੇ ਚਲੋ ਫੇਰ ਤੇ ਹੁੰਦਾ ਕਿ ਆਪਾਂ ਕਰੇਲੇ ਵਗੈਰਾ ਜਾਂ ਫਿਰ ਭਿੰਡੀ ਬਣਾ ਲੈਂਦੇ ਹਾਂ ਨਹੀਂ ਅਤੇ ਜ਼ਿਆਦਾ ਔਲਮੋਸਟ ਇਹ ਆਪਣੀ ਤਰੀ ਵਾਲੀ ਸਬਜ਼ੀ ਜਿਹੜੀ ਹੈ ਇਹਹੀ ਠੀਕ ਰਹਿੰਦੀ ਹੈ ਆਪਣੀ ਸਿਹਤ ਵਾਸਤੇ ਕਿਉਂਕਿ ਗਰਮੀ ਜ਼ਿਆਦਾ ਪੈਂਦੀ ਪਈ ਸੀ
ਹਾਂਜੀ
ਗਰਮੀ ਪੈਣ ਕਰਕੇ ਸਾਰਾ ਕੁਛ ਹੋਉਂਦੇ ਹੈ ਲੋਕ ਬਿਮਾਰ ਕਿੰਨਾ ਪੈਣਦੇ ਨੇ ਗਰਮੀ ਕਰਕੇ ਧੁੱਪ ਚਚ ਜਾਂਦੇ ਹੈ ਤੇ ਗਰਮੀ ਲੱਗ ਜਾਂਦੀ ਹੈ ਲੂਜ਼ ਮੋਸ਼ਨ ਲੱਗ ਜਾਂਦੇ ਹੈ ਉਸਨੂੰ ਫੀਵਰ ਹੋ ਜਾਂਦਾ ਹੈ
ਹਾਂਜੀ ਵੈਸੇ ਜੇਕਰ ਆਪਾਂ ਗਰ ਗਰਮ ਜੇਕਰ ਆਪਾਂ ਗਰਮੀੀਆਂ ਦੇ ਵਿੱਚ ਵਿੱਚ ਗਰਮ ਸਬਜ਼ੀਆਂ ਖਾਂਦੇ ਹਾਂ ਫਿਰ ਥੋੜਾ ਜ ਜ਼ਿਆਦਾ ਹੋ ਜਾਂਦਾ
ਹਾਂਜੀ ਫਿਰ ਉਹ ਆਪਣੇ ਪੇਟ ਦੇ ਵਿੱਚ ਨਾ ਗਰਮੈਸ਼ ਭਰ ਜਾਂਦੀ ਹੈ ਜਿਸ ਕਰਕੇ ਆਪਾਂ ਨੂੰ ਬਹੁਤ ਰੁਕਾਵਟ ਆਉਂਦੀਆਂ ਨੇਗੀਆਂ ਮਤਲਬ ਆਪਾਂ ਜ਼ਿਆਦਾ ਹੀ ਥੋੜੇ ਵੀਕਨਸ ਵੀ ਫੀਲ ਕਰਦੇ ਹਾਂ ਤ ਉੱਠਿਆ ਬੈਠਿਆ ਨਹੀਂੀ ਜਾਂਦਾ ਹੈਗਾ ਕਿਉਂਕਿ ਆਪਣੇ ਪੇਟ ਚ ਨਾ ਗਰਮੈਸ਼ ਭਰ ਜਾਂਦੀ ਹੈ ਤੇ ਆਪਣੇ ਪੇਟ ਦੇ ਵਿੱਚ ਤਾਂ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਆਪਣੇ ਤੋਂ ਕੁਝ ਖਾਇਆ ਪੀਆ ਵੀ ਨਹੀਂੀ ਜਾਂਦਾ ਹੈਗਾ ਫਿਰ ਅਹ ਮਤਲਬ ਕਿ ਜੇ ਆਪਾਂ ਥੋੜ੍ਹਾ ਬਹੁਤਾ ਖਾ ਵੀ ਲੈਂਦੇ ਹਾਂ ਫਿਰ ਆਪਣੇ ਪੇਟ ਨੂੰ ਨਾ ਜਿਹੜਾ ਫਾਰਾ ਆਉਣਾ ਸ਼ੁਰੂ ਹੋ ਜਾਂਦਾ ਹੈ
ਹਾਂਜੀ
ਫਿਰ ਆਪਾਂ ਨੂੰ ਐਵੇਂ ਹੁੰਦਾ ਹੈ ਕਿ ਕਾਂ ਨੂੰ ਆਪਣੀ ਸਿਹਤ ਖ਼ਰਾਬ ਕਰਨੀ ਫਿਰ ਆਪਾਂ ਨੂੰ ਡਾਕਟਰ ਕੋਲ ਜਾਣਾ ਪੈਣਾ ਹੈ ਉਹ ਮੈਡੀਸਨ ਖਾਣੀਆਂ ਪੈਣੀਆਂ ਨੇ ਜੋ ਗੰਦੀਆਂ ਗੰਦੀਆਂ ਬਣੀਆਂ ਹੁੰਦੀਆਂ ਨੇ ਉਹਨਾਂ ਚੋਂ ਉਓਦੋਂ ਹੀ ਵਧਬੂ ਆਉਂਦੀ ਹੈ ਮਤਲਬ ਜਦੋਂ ਆਪਾਂ ਉਹ ਨੂੰ ਖੋਲਦੇ ਹਾਂ ਨਾ ਇੰਨੀ ਗੰਦੀ ਵਧਬੂ ਆਉਂਦੀ ਹੈ ਮੈਨੂੰ ਤੇ ਮੈਡੀਸਨ ਦੇ ਵਿੱਚ ਲੈ ਬੜੀਆਂ ਔਖੀਆਂ ਲੱਗਦੀਆਂ ਨੇ
ਹਾਂਜੀ ਸਹੀ ਕਹਿ ਰਹੇ ਹੋ ਤੁਸੀਂ ਮੈਂ ਹੁਣ ਮਤਲਬ ਡਾਕਟਰ ਤੇ ਮਤਲਬ ਇਹ ਦਵਾਈ ਜਾ ਰਹੀ ਸੀ ਤੇ ਜਦੋਂ ਵੀ ਜਦੋਂ ਮੈਂ ਖੂਲਦੀ ਸੀ ਇੰਨੀ ਮੈਨੂੰ ਲੈਣੀਆਂ ਵੀ ਔਖੀਆਂ ਹੁੰਦੀਆਂ ਸੀ ਲੰਘਦੀਆਂ ਵੀ ਨੀ ਸੀੀਆਂ
ਹਾਂਜੀ-ਹਾਂਜੀ ਮੈਮ ਬਹੁਤ ਔਖੀਆਂ ਹੁੰਦੀਆਂ ਨੇ ਮੈਡੀਸਨਸ ਲੈਣੀਆਂ
ਹਾਂਜੀ
ਫਿਰ ਇਸ ਤੋਂ ਚੰਗਾ ਹੁੰਦਾ ਹੈ ਕਿ ਆਪਾਂ ਚਲੋ ਵਧੀਆ ਚੀਜ਼ ਹੀ ਖਾਈਏ ਕਿਉਂਕਿ ਗਰਮੀ ਜ਼ਿਆਦਾ ਹੋਣ ਕਰਕੇ ਸਾਰਿਆਂ ਦੇ ਬਿਮਾਰ ਹੋਣ ਦੇ ਚਾਂਸ ਜਿਹੜੇ ਨੇ ਉਹ ਜ਼ਿਆਦਾੁੰ ਨੇ ਫਿਰ ਐਵੇਂ ਹੁੰਦਾ ਕਦੇ ਵਾਸਤੇ ਰਿਸਕ ਲੈਣਾ ਕਿ ਚਲੋ ਆਪਾਂ ਵਧੀਆ ਤੰਗ ਨਾਲ ਖਾ ਲਈਏ ਨਾ ਉਹੀ ਠੀਕ
ਹਾਂਜੀ ਤੁਸੀਂ ਬਨੀ ਸਬਜ਼ੀ ਤੋਂ ਬਣੇ ਨੀ ਹਜੇ
ਸ਼ੀਅ ਰੱਖੀ ਹੋਈ ਹੈ
ਠੀਕ ਹੈ ਜੀ ਫਿਰ ਉਹਨਾ ਨੂੰ ਬਣਨ ਲਈ ਉਹ ਨੂੰ ਬਣਨ ਲਈ ਟਮ ਲਗਦਾ ਹਾਂਜੀ ਹਾਂਜੀ ਹਾਂਜੀ।
ਹਾਂਜੀ ਹਾਂਜੀ ਮ ਤੁਸੀਂ ਦੱਸੋ ਮੈਮ ਤੁਸੀਂ ਕਿੱਥੇ ਮੈਮ ਸਟੋਰ
ਨਹੀਂ ਅਸੀਂ ਤਾਂ ਕੀਤੇ ਨੀ ਹੈਗੇ ਬੈਸੇ ਸੀਨੇ ਮਟਰ ਲਗਾਏ ਸੀ ਘਰ ਚ ਕਾਫੀ ਸੇਵ ਵੀ ਕੀਤੇ ਸੀ ਪਤਾ ਨੀ ਕਿਉਂ ਨੀ ਕੀਤੇ ਹੈਗੇ ਕਰਦਿਆਂ ਨੇ।
ਸਬਜ਼ੀ ਬਹੁਤ ਟੇਸਟੀ ਬਣਦੀ ਹੈ ਅਸੀਂ ਇੱਕ ਦਿਨ ਪਹਿਲਾਂ ਵੀ ਬਣਾਈ ਸੀਗੀ ਆਲੂ ਮਟਰ ਦੀ ਤੇ ਉਸ ਦਿਨ ਵੀ ਮਤਲਬ ਦਾਂ ਵੀ ਲਗਿਆ ਸੀ ਆਪਣੇ ਸਟੋਰ ਕੀਤੇ ਹੋਏ ਸੀਗੇ ਮਟਰ ਮਤਲਬ ਵਧੀਆ ਨਹੀਂ ਪਰਦਾਂ ਦੀ ਜ
ਥੀ ਥ੍ਰੀ।
ਪਤਾ ਹੀ ਨਹੀਂ ਲੱਗਾ ਗਿਆ ਸੀਗਾ ਕਿ ਸੋਰ ਕੀਤੇ ਹੋਏ ਆ ਜਾਂ ਫਿਰ ਲੈਨ ਕੀਤੇ ਹੋਏ ਹੈ।
ਹਾਂਜੀ ਸਹੀ ਕਹਿ ਰਹੇ ਹੋ ਤੁਸੀਂ
ਬਹੁਤ ਟੇਸਟੀ ਬਣੀ ਸੀਗੀ। ਹੋਰ ਸੁਣਾਓ ਮੈਮ ਬਣ ਗਈ ਤੁਹਾਡੀ ਸਬਜ਼ੀ ਕੱਦੂ ਦੀ
ਹਾਂਜੀ ਬਣ ਗਈ ਬਸ ਮੈਮ ਥੋੜਾ ਟਾਈਮ ਹੀ ਲਊਗੀ।
ਚਲੋ ਵਧੀਆ ਦੁੱਧ ਪਾ ਕੇ ਕਰਦੇ ਹੋ ਜਾਂ ਫਿਰ ਸੁੱਕੀ ਖਾਂਦੇ ਹੋ ਤੁਸੀਂ
ਨਹੀਂ ਅਹ ਅਸੀਂ ਤਾਂ ਦੁੱਧ ਭਾਗੀ ਕਰਦੇ ਹਾਂ ਮਤਲਬ ਜਿਹੜੇ ਆਪਣੇ ਚੱਪਣ ਕੱਦੂ ਹੁੰਦੇ ਨੇ ਉਹਨਾਂ ਨੂੰ ਵੀ ਅਸੀਂ ਦੁੱਧ ਭਾਗੀ ਕਰਦੇ ਹਾਂ ਉਹ ਵੀ ਅਸੀਂ ਕੱਚੇ ਨੀ ਅਹ ਮਤਲਬ ਬਿਨਾਂ ਦੁੱਧ ਤੋਂ ਨਹੀਂ ਖਾਂਦੇ ਹੈਗੇ।
ਠੀਕ ਹੈ ਮੈਮ ਅਸੀਂ ਨਹੀਂ ਮੈਮ ਅਸੀਂ ਦੋਨੋ ਤਰ੍ਹਾਂ ਖਾ ਲੈਂਦੇ ਹਾਂ ਜਿਹੜੇ ਆਪਣੇ ਚੱਪਣ ਕੱਦੂ ਹੁੰਦੇ ਨੇਗੇ ਉਹਨਾਂ ਚ ਅਸੀਂ ਦੁੱਧ ਪਾ ਕੇ ਵੀ ਖਾ ਲੈਂਦੇ ਹਾਂ ਜੇ ਤਰੀ ਵਾਲੀ ਖਾਣੀ ਹੋਵੇ ਤੇ ਜੇ ਸੁੱਕੀ ਖਾਣੀ ਹੋਵੇ ਤੇ ਅਸੀਂ ਉਹਦੇ ਵਿੱਚ ਪਿਆਜ ਪਾ ਕੇ ਬਣਾਉਦੇ ਹਾਂ ਸੁੱਕੀ ਨੂੰ ਆਲੂ ਤੇ ਪਿਆਜ ਹੋਵੇ ਹਾਫ ਹਾਫ ਹੁੰਦੇ ਨੇ ਅੱਧੇ ਕੁ ਪਿਆਜ਼ ਪਾ ਲੈਂਦੇ ਹਾਂ ਅੱਧੇ ਕੁ ਆਲੂ ਪਾ ਲੈਂਦੇ ਹਾਂ ਫਿਰ ਨਾ ਉਹ ਸਭ ਤੋਂ ਬੈਸਟ ਬਣਦੀ ਹੈ ਕਿਉਂਕਿ ਮਿਕਸ ਜਿ ਬਣ ਜਾਂਦੀ ਹੈ ਨਾ ਮਿਕਸਪ ਤੇ ਉਹ ਟੇਸਟ ਵੀ ਵੱਖਰਾ ਹੀ ਹੁੰਦਾ ਉਸ ਚੀਜ਼ ਦਾ
ਹਾਂਜੀ।
ਚਲੋ ਸਾਰੀਆਂ ਚੀਜ਼ਾਂ ਨੇ ਮੈਮ ਖਾ ਕੇ ਵੇਖਣੀਆਂ ਚਾਹੀਦੀਆਂ ਨੇ ਕਿਹੜੀ ਚੀਜ਼ ਟੇਸਟੀ ਹੁੰਦੀ ਹੈ ਕਿਹੜੀ ਨਹੀਂ ਲੱਗਦੀ ਟੇਸਟੀ।
ਹਾਂਜੀ ਹਾਂਜੀ ਸਹੀ ਕਹਿ ਰਹੇ ਹੋ ਤੁਸੀਂ
ਹਾਂਜੀ ਮੈਮ ਹੋਰ ਸੁਣਾਓ ਮੈਮ?
ਹੋਰ ਕੁਛ ਨੀ ਅੱਜ ਬਸ ਘੁੰਮਣ ਗਈ ਸੀ ਕੱਲ੍ਹ ਤੋਂ ਫਿਰ ਘਰੇ ਰਹਿਣਾ। ਸਟੱਡੀ ਦੀ ਦੇਖਦੀ ਹਾਂ ਮੈਂ ਹੁਣ ਕੀ ਅੱਗੇ ਕੀ ਕਰਨਾ ਫੇਰ ਉੱਥੇ ਜਾਣ ਲੱਗਦੀ ਹ।
ਓ ਮੈਮ ਮਤਲਬ ਤੁਸੀਂ ਐਡਮਿਸ਼ਨ ਕਰਵਾਤੇ ਆ ਹੁਣ
ਨਹੀਂ ਡੀਮ ਸੀ ਦੀ ਲੋੜ ਸੀ ਉਹ ਅੱਜ ਆਏ ਨੇ ਸਕੂਲ ਦੇ ਵਿੱਚ ਅੱਜ ਫੜਿਆ ਫਿਰ ਹੁਣ ਕਾਲਜਾਂ ਪਾਸੋਂ ਦੇਖਦਿਆਂ ਐਡਮਿਸ਼ਨ ਕਰਵਾਉਣ ਲਈ।
ਠੀਕ ਹੈ ਠੀਕ ਹੈ ਮੈ ਚਲੋ ਵਗੇ। ਪਲ ਮ ਐਡਮਿਸ਼ਨ ਕਰਵਾਓ। ਤੇ ਸਟੱਡੀ ਵੀ ਜ਼ਰੂਰੀ ਹੈ। ਸਟੱਡੀ ਦੇ ਨਾਲ ਨਾਲ ਕੁਛ ਐਕਸਟਰਾ ਤੋਂ ਵੀ ਪਰ ਲਓ
ਹਾਂਜੀ।
ਚਲੋ ਵਧੀਆ ਗੱਲ ਹੈ ਮਨ ਸਟੱਡੀ ਜ਼ਰੂਰੀ ਹੈ ਸਭ ਕੁਛ ਸਟੱਡੀ ਨਾਲ ਹੀ ਹੈ। ਸਟੱਡੀ ਕਰਾਂਗੇ ਤਾਂ ਹੀ ਆਪਾਂ ਕੋਈ ਜੋਬ ਵਗੈਰਾ ਕਰ ਸਕਦੇ ਹਾਂ।
ਹਾਂਜੀ।
ਤੋਂ ਬਿਨਾਂ ਆਪਾਂ ਨੂੰ ਕਿਸੇ ਨੇ ਕੁਛ ਸੋਚਣਾ ਵੀ ਨਹੀਂ ਹੈ ਆਪਾਂ ਇੱਕ ਹਾਊਸ ਵਾਈਫ ਬਣ ਕੇ ਰਹਿ ਜਾਂਦੇ ਹਾਂ।
ਹਾਂਜੀ ਬਟ ਅੱਜ ਕੱਲ੍ਹ ਤਾਂ ਕਈ ਜਿਨਾਂ ਅੱਜ ਕਲ ਜਿਵੇਂ ਕਈਆ ਨੇ ਬਹੁਤ ਸਟੱਡੀ ਕੀਤੀ ਹੁੰਦੀ ਹੈ ਉਹ ਵੀ ਘਰ ਦਾ ਹੀ ਕੰਮ ਕਰ ਰਹੇ ਨੇ ਉਹਨਾ ਨੂੰ ਮਤਲਬ ਓਪਸ਼ਨ ਹੀ ਨੀ ਹੈਗੀ ਬਾਹਰ ਕੰਮ ਕਰਨ ਦੀ
ਨਹੀਂ ਮੈਮ ਇਹ ਨਾ ਕਈ ਨਾ ਘਰਾਂ ਦੇ ਵਿੱਚ ਹਾਂਜੀ ਇਹ ਨਾ ਘਰਾਂ ਦੇ ਵਿੱਚ ਆਪਣੇ ਦਿਮਾਗ ਦੇ ਵਿੱਚ ਇੱਕ ਵਹਿਮ ਹੁੰਦਾ ਵਾ ਮਤਲਬ ਸਹੁਰੇ ਪਰਿਵਾਰ ਵਾਲੇ ਕੁੜੀਆਂ ਨੂੰ ਹੱਦ ਤੋਂ ਜ਼ਿਆਦਾ ਜੋ ਕਹਿ ਦਿੰਦੇ ਨੇ ਤੁਸੀਂ ਘਰ ਦੇ ਕੰਮ ਕਰੋ ਕਮਾਉਣ ਵਾਸਤੇ ਅਸੀਂ ਬੈਠੇ ਹੋਏ ਹਾਂ ਅਸੀਂ ਕਮਾ ਰਹੇ ਹਾਂ ਤੁਸੀਂ ਖਾਓ ਪੀਓ ਐਸ਼ ਕਰੋ ਘਰ ਦੇ ਕੰਮ ਕਰੋ ਠੀਕ ਹੈ ਜੋਬ ਨਹੀਂ ਕਰਨੀ ਹੈਗੀ ਉੱਥੇ ਵੀ ਬੰਦਾ ਲੋਅ ਪੈ ਜਾਂਦਾ ਐਗਾ ਮਤਲਬ ਇਹ ਚੀਜ਼ ਨਹੀਂ ਸਮਝਦੇ ਕਿ ਕੁੜੀਆਂ ਨੂੰ ਵੀ ਥੋੜ੍ਹੀ ਆਜ਼ਾਦੀ ਮਿਲਣੀ ਚਾਹੀਦੀ ਏ ਆਪਣੇ ਪੈਰਾਂ ਸਿਰ ਖੜੇ ਹੋਣਾ ਚਾਹੀਦਾ ਉਹਨਾਂ ਨੂੰ ਵੀ ਸਟੈਂਡ ਕਰਨਾ ਦਾ ਮੌਕਾ ਦੇਣਾ ਚਾਹੀਦਾ ਹੈ ਜੋਬ ਉਹਨਾਂ ਨੂੰ ਵੀ ਕਰਨ ਦੇਣੀ ਚਾਹੀਦੀ ਹੈ ਇਹ ਗੱਲ ਪਰ ਨਹੀਂ ਸਮਝਦੇ ਹੈਗੇ ਇਹ ਗੱਲ ਸਮਝਣੀ ਵੀ ਜ਼ਰੂਰੀ ਹੈ ਕੁੜੀਆਂ ਦਾ ਵੀ ਇੱਕ ਪੱਖ ਜਿਹੜਾ ਮੈਮ ਉਹ ਰੱਖਿਆ ਰੱਖਿਆ ਜਾ ਸਕਦਾ ਹੈ
ਹਾਂਜੀ ਸਹੀ ਕਹਿ ਰਹੇ ਹੋ ਤੁਸੀਂ ਸਾਡੇ ਵੀ ਇੱਕ ਰਿਸ਼ਤੇਦਾਰੀ ਦੇ ਵਿੱਚ ਹੁਣੇ ਮੈਰਿਜ ਹੋਈ ਸੀ ਕਿਸੇ ਦੀ ਤੇ ਉਹਨਾਂ ਨੂੰ ਵੀ ਉਹਨਾਂ ਨੂੰ ਓਪਰਚਿਓਨਟੀ ਨੀ ਮਿਲ ਰਹੀ ਹੈਗੀ ਬਾਹਰ ਕੰਮ ਕਰਨ ਦੀ ਘਰਦੇ ਨੀ ਮੰਨਦੇ ਹੈਗੇ ਕਹਿੰਦੇ ਇੱਥੇ ਰਹੋ ਘਰੇ ਕੰਮ ਕਰੋ ਬਸ ਨਾਲੇ ਨਾਲੇ ਜੀ ਐਨ ਐਮ ਡਾਕਟਰੀ ਸਭ ਸਭ‌ ਕੁਛ ਕੀਤਾ ਹੋਇਆ
ਠੀਕ ਹੈ ਮੈਮ ਨਹੀਂ ਮੈਮ ਕਈਆਂ ਦੇ ਘਰਾਂ ਦੇ ਵਿੱਚ ਹੀ ਹੁੰਦਾ ਹੈਗਾ ਜਿਹਨਾਂ ਦੇ ਪੈਸੇ ਦੀ ਦਿੱਕਤ ਹੁੰਦੀ ਹੈ ਮੈਮ ਉਹ ਤੇ ਲਗਾ ਦਿੰਦੇ ਨੇ ਪਰ ਜਿਹਨਾਂ ਦੇ ਪੈਸੇ ਦੀ ਦਿੱਕਤ ਨਹੀਂ ਹੈਗੀ ਨਾ ਉਹ ਜ਼ਿਆਦਾਤਰ ਨਹੀਂ ਲਗਾਦੇ ਹੈਗੇ ਉਹ ਕਈ ਬਸ ਤੁਸੀਂ ਮੰਨ ਕੇ ਚਲੋ ਕਿ ਸੌ ਦੇ ਵਿੱਚ ਦਸ ਪਰਸੈਂਟ ਹੋਣਗੇ ਜਿਹੜੇ ਲਗਾਣਗੇ ਬਾਕੀ ਤਾਂ ਵਿਚਾਰੇ ਉਹ ਲਗਾਣਗੇ ਜਿਨ੍ਹਾਂ ਦੇ ਪੈਸੇ ਕੋਈ ਦਿੱਕਤ ਆਦੀ ਪਈ ਏ ਪੈਸੇ ਦੀ ਥੋੜ੍ਹੀ ਬਹੁਤੀ
ਹਾਂਜੀ, ਹਾਂਜੀ
ਨਹੀਂ ਜਾਣਾ ਤਾਂ ਨਹੀਂ ਲਗਾਂਦੇ ਚਲੋ ਠੀਕ ਹੈ ਮੈਮ ਓਕੇ
ਓਕੇ ਜੀ